ਹੈਲੋ
ਹਾਂਜੀ ਸਾਸ ਸ੍ਰੀ ਕਾਲ ਜੀ।
ਸਾ ਸ਼੍ਰੀ ਕਾਲ ਜੀ ਹੋਰ ਠੀਕ ਓ ਤੁਸੀਂ?
ਹਾਂ ਵਧੀਆ।
ਹੋਰ ਕੀ ਕਰਦੇ ਪੇ ਸੀ?
ਮੈਂ ਬਸ ਉੱਤੇ ਪੌਦੇ ਸੋਖ ਗੇ ਸੀ ਸਵੇਰੇ ਪਾਣੀ ਪਾਯਾ ਤੇ ਮੈਂ ਕੇਆ ਚੱਲ ਏਕ ਵਾਰੀ ਹੋਰ ਪਾਵਾਂ ਪਾਣੀ ਪਾਣ ਆਈ ਸੀ ਉੱਤੇ
ਪਾਣੀ ਤੇ ਤਿੰਨ ਟਾਈਮ ਪਾਣਾ ਚਾਇਦਾ ਗਰਮੀਆਂ ਚ ਤੇ
ਹਾਂ ਪਾਣੀ ਉੱਤੇ ਪਯਾ ਦਾ ਬਰਸਾਤ ਦਾ ਡੱਰਮ ਪਰਿਆ ਹੋਯਾ। ਤੇ ਓਇਓ ਬਰਸਾਤ ਦਾ ਪਾਣੀ ਪਾਦੀ ਦਾ।
ਓ ਸਭ ਤੋਂ ਵਧੀਆ।
ਹਾਂ।
ਹੋਰ ਤੁਸੀਂ ਕੇੜੇ-ਕੇੜੇ ਪੌਦੇ ਰੱਖੇ ਹੋਏ ਨੇ?
ਉਹਦੇ ਆ ਕਹਨੇ ਜਵੈਨ ਹੋਗੀ ਪੁਦੀਨਾ ਹੋ ਗਯਾ ਕੜੀ ਪੱਤਾ ਤੇ ਹੋਰ ਫੁਲ ਵੀ ਹੈਗੇ ਨੇ। ਅਤੇ ਓ ਐਲੋਵੇਰਾ। ਹੋਰ ਕਾਫੀ ਪੌਦੇ ਨੇ ਪੱਚੀ-ਛੱਬੀ ਪੂਰੇ ਨਾਮ ਈ ਨੀ ਆਂਦੇ ਮੇਨੂੰ ਤੇ।
ਅੱਛਾ-ਅੱਛਾ-ਅੱਛਾ।
ਹਾਂ।
ਵਧੀਆ ਫੇਰ ਤੇ ਕੀ-ਕੀ ਪਾਦੇ ਓ ਪੋਦੇਆਂ ਨੂੰ
ਪੌਦੇਆਂ ਦੇ ਵਿੱਚ ਕਦੇ ਪਿਆਜ ਦਾ ਛਿਲੜ ਕਦੀ ਪਿਉ ਕੇ ਰੱਖਦੇ ਦੀ ਦੇ ਨੇ ਓਈ ਪਾਾ ਲਯਾ। ਕਦੇ ਲੱਸੀ ਜੇੜਾ ਹੁੰਦੀ ਓਦੇ ਚ ਪਾਣੀ ਪਾ ਕੇ ਓ ਪਾ ਦੀਦਾ।
ਅੱਛਾ-ਅੱਛਾ-ਅੱਛਾ।
ਖੱਲ ਨੀ ਹੁੰਦੀ ਖੱਲ ਜੇੜੀ ਜਾਨਵਰਾਂ ਨੂੰ ਪਾਦੇ ਓਨਾਂ ਪਾਦੇ ਨੇ ਗਾਵਾਂ-ਮੱਝਾ ਨੂੰ।
ਅੱਛਾ ਓ ਸਰਸੋਂ ਦੀ ਹੁੰਦੀ ਜੇੜੀ ਖੱਲ
ਖੱਲ ਹੁੰਦੀ ਏ। ਓ ਵੀ ਪਾ ਲਈ ਦੀ ਏ ਵਿੱਚ ਕੱਠੀ ਹੋਈ ਕੇ ਰੱਖ ਦਿੱਤੀ।
ਅੱਛਾ-ਅੱਛਾ-ਅੱਛਾ।
ਸੁੱਕ ਜਾਂਦੇ ਨੇ ਸਵੇਰੇ ਪਾਇਆ ਪਾਣੀ ਤੇ ਧੁੱਪ ਏਨੀ ਤੇ ਪਾਣੀ ਵੀ ਟੈਂਕੀ ਦਾ ਇੰਨਾ ਗਰਮ ਇੰਨਾ ਗਰਮ ਪਾਣੀ ਹੱਥ ਧੋ ਐ ਲੱਗਦਾ ਉਹ ਬਲਦਾ ਪਾਣੀ ਚ ਹੱਥ ਪਾ ਲਿਆ
ਮੌਸਮ ਈ ਬੜਾ ਜ਼ਿਆਦਾ ਗਰਮ ਹੋ ਰਿਹਾ ਨਾ ਰੋਜ਼ 'ਚ
ਹਾਂ ਮੌਸਮ ਬੜਾ ਗਰਮੀ ਬੜੀ ਪੈ ਰਹੀ ਐ ਬੜੀ ਗਰਮੀ
ਹੋਰ ਜ਼ਿਆਦਾ ਗਰਮ ਹੋਏਗਾ ਫ਼ਿਰ
ਜੇਠ ਦਾ ਮਹੀਨਾ ਜ਼ਿਆਦਾ ਗਰਮ ਹੁੰਦਾ ਜੇਠ ਹਾੜ ਦੋਵੇਂ ਭੈਣ ਭਰਾ ਨੇ ਦੋਵਾਂ ਚ ਬੜਾ ਗਰਮ ਹੁੰਦਾ
ਹਾਂ ਬੜੇ, ਗਨ ਕਰਦੇ ਤੇ ਪੌਦੇ ਵਿਚ ਤੁਸੀਂ ਆਪਣਾ ਕੜੀ ਪੱਤਾ ਫਿਰ ਯੂਜ ਵੀ ਕਰਦੇ ਓ, ਘਰ 'ਚ ਕਿ ਨਈ ਕਰਦੇ।
ਨਹੀਂ ਕੜ੍ਹੀ ਪਤਾ ਯੂਜ ਕਰੀਦਾ ਏ, ਉਹ ਸਿਰ ਤੇ ਲਾਣ ਵਾਸਤੇ ਬਣਾਈ ਦੀ ਨਾ ਮਹਿੰਦੀ ਮੁਨਦੀ। ਚ
ਅੱਛਾ ਤੇ ਤੜਕਾਦਾਣੀ 'ਚ ਭੁੰਨਦੇ ਨੇ।
ਔਰ ਤੜਕਾ ਵੀ ਰਾਈ ਦਾ ਕੜੀ ਪੱਤੇ ਨੂੰ ਤੇ- ਉਹ ਕਹਿੰਦੇ ਨੇ ਖਾਲੀ ਪੇਟ ਖਾਓ ਨਾ ਤੇ ਸ਼ੂਗਰ ਵਾਲੇ ਫਿਰ ਖਾਲੀ ਪੇਟ
ਹਾਂ ਖਾਲੀ ਪੇਟ ਹਾਂ ਕੜੀ ਪੱਤਾ ਸਗੋਂ ਖਾਧਾ ਜਾਂਦਾ। ਵਈ ਨੀਮ ਦੇ ਪੱਤੇ ਨੀ ਖਾਈ ਜਾਂਦੇ। ਨੀਮ ਦੇ ਪੱਤੇ ਵੀ ਕਈ ਬੰਦੇ ਖਾਂਦੇ ਨੇ।
ਆਹੋ ਜਵੈਨ ਲੱਗੀ। ਜੇ ਉਹ ਜਵੈਨ ਦੇ ਪੱਤੇ ਪੁੱਤੇ ਕੱਟ ਕੇ, ਉਹ ਮਿੱਸੀਆਂ ਰੋਟੀਆਂ ਚ ਪਾ ਦਈਦੇ ਨੇ ਕੱਟ ਕੇ। ਦੂਸਰੀ ਜਵੈਣ ਨੀ ਨਾ ਪਾਈ ਦੀ, ਹਾਂ ਉਹ ਵੀ ਐਲੋਵੇਰਾ ਵੀ ਲਾਈ ਦੇ ਕੋਈ ਵਾਲਾਂ ਤੇ ਲਾਲ ਡੋਣ ਵਸਤੇ। ਤੇ
ਹਾਂ ਕਈ ਬੰਦੇ ਫੇਸ ਤੇ ਵੀ ਲਗਾਉਂਦੇ ਨੇ ਨਾ ਐਲੋਵੇਰਾ।
ਹਾਂ
ਤੇ ਹੋਰ ਤੁਲਸੀ ਰੱਖੀ ਤੁਲਸੀ ਕਿ ਨੀ।
ਨਾ, ਨਾ ਤੁਲਸੀ ਨਹੀਂ ਰੱਖੀ ਹੋਈ।
ਤੁੁਲਸੀ ਬੜੀ ਵਧੀਆ ਹੁੰਦੀ, ਚਾਅ 'ਚ ਪਾਣ ਵਸੇ।
ਹਾਂ, ਤੁਸੀਂ ਕਦੇ ਲੋੜ ਪੈ ਜੇ ਤੇ ਓ ਪੜੋਸੀਆਂ ਕੋਲੋਂ ਮੰਗ ਲਈ ਦੀਏ।। ਈ ਵਾਰੀ ਕੈਂਦੇ ਨੇ ਬੁਖਾਰ ਚੜਿਆ ਹੋਵੇ ਤੇ ਓ- ਤੇ ਹਾਂ ਪੌਦੇ ਐਂ ਜਿਵੇਂ ਸੁੱਕੇ ਪਏ ਨੇ, ਪੌਦੇ ਤੇ ਜਿਕਰ ਕਿੰਨਾ ਚਿਰ ਹੋ ਪਾਣੀ ਨੀ ਪਾਇਆ, ਪੌਦੇ ਐਜ਼ ਹੋਏ ਪਏ ਨੇ।
ਹਮ, ਉਹ ਧੁੱਪੇ ਹੋਏ ਨਾ ਫਿਰ ਤੇ ਸ਼ਾਵੇਂ ਰੱਖ ਦੇ ਓ ਨਾ ਸ਼ਾਵੇਂ ਧੁੱਪੇ ਰੈਂਦੇ ਬੜੀ ਦੇਰ ਤਕ, ਸ਼ਾਵੇਂ ਰੱਖ ਲਿਆ ਕਰੋ।
ਕੋੋਠਿਆਂ ਤੇ ਛਾਂ ਕਿੱਥੇ ਆਂਦੀ ਪਈ ਏ।
ਨਹੀਂ ਦੀਵਾਰ ਨਾਲ ਇੱਕ ਸਾਈਡ 'ਤੇ ਰੱਖੋ, ਵੀ ਜਿੱਥੇ ਦੋ ਘੰਟੇ ਤੋਂ ਪਏ ਬਾਕੀ ਛਾ ਪਿਆ ਕਰ ਐਵੇਂ ਹੁੰਦਾ ਨਾ ਇੱਕ- ਇੱਕ ਪੈਡ ਧੁਲੀ ਜਿਵੇਂ। ਬੰਨੇ ਥੱਲੇ ਹੋਜੇ ਹੇਠਾਂ ਦੀ ਸਾਇਡ ਤੋਂ। ਬੰਦਾ ਫ਼ਾਇਦਾ ਹੋ ਜਾਂਦਾ।
ਪ ਹੀ
ਹੋਰ ਕਿਹੜੇ, ਹੋਰ ਕਿਹੜੇ ਪੌਦੇ ਨੇ ਹੈਂ ਜੀ?
ਮੈਨੂੰ ਤਾਂ ਨਾ ਈ ਨੀ ਆਂਦੇ ਪੋਦਿਆਂ ਦੇ ਪੂਰੇ, ਜੇੜੇ ਜੇੜੇ ਲਿਆ ਕੇ ਬੱਚਿਆਂ ਨੇ ਰੱਖੇ ਨੇ ਪਏ ਹੋਏ ਨੇ। ਇਹ ਕੋਲ ਲੈਗੇ ਨੇ। ਪੌਦਿਆਂ ਦਾ ਪਤਾ ਨਹੀਂ, ਕਿਨੇ ਪੱਚੀ ਪੌਦੇ ਨੇ।
ਤੇ ਇਕ ਓ ਹੋਣਾ ਤੁਹਾਡੇ ਕੋਲ ਸ਼ਾਹਿਦ। ਪੱਥਰ ਚਟ ਹੋਏਗਾ ਇੱਕ, ਜਿਹੜਾ ਸ਼ੂਗਰ ਚ ਯੂਜ ਹੁੰਦਾ ਹੋਵੇ, ਸ਼ੂਗਰ ਪੇਸ਼ੈਂਟ ਨੂੰ ਬੜੀ ਵਧੀਆ ਹੁੰਦੀ। ਪੱਥਰਚੱਟ ਪੱਥਰੀ ਆਸੇ ਵੀ ਬੜਾ ਵਧੀਆ ਹੁੰਦਾ ਪੋੌਦਾ ਪੱਥਰ ਚੱਟ। ਏ ਗੁਲਾਬ ਦਾ ਵੀ ਓ ਗੁਲਾਬ ਦਾ ਵੀ ਸੈ਼ਦ ਰੱਖਿਆ ਹੋਏਗਾ।
ਹਾਂ ਗੁਲਾਬ ਦਾ ਵੀ ਐ।
ਹਾਂ ਗੁਲਾਬ ਦਾ ਬੜਾ ਵਧੀਆ ਹੁੰਦਾ ਪੌਦੇ ਤੋਂ।
ਉਹਦਿਆਂ ਚ ਨਾ ਇੱਕੋ ਜਿਹਾ ਉਗ ਆਇਆ, ਉਹ ਘਾਹ ਜਿਹਾ ਇੱਕੋ ਜਿਹਾ
ਅੱਛਾ ਓ ਖਰਪਤ ਲਾ ਦਿੰਦੀ ਕਈ ਵਾਰ ਉਗ ਜਾਂਦੀ ਐ।
ਹਾਂ ਧਨੀਆ ਲਾਇਆ ਸੀ ਇੱਕ ਵਾਰੀ, ਧਨੀਆ ਤੇ ਨਿਕਲਿਆ ਨਹੀਂ ਹੋਰ ਹੀ, ਤਾਂ ਧਨੀਆ ਪਾਅ ਨਿਕਲਦਾ, ਧਨੀਆ ਲਾਇਆ-
ਐ ਹੈਂ। ਅੱਛਾ, ਅੱਛਾ ਉਹ ਨਾ ਕਈ ਵਾਰ ਸਰਬੱਤਾ ਰੁਕਦੀ, ਨਾ ਤਿੱਪਲ ਰੁਕਦੀ ਕਈ ਜ੍ਹਗਾ ਤੇ ਓ ਪੌਦਿਆਂ ਵਿੱਚ ਈ ਉਗ ਹੋ ਜਾਂਦੇ ਨੇ ਤੇ। ਅੱਜ ਕਲ-
ਹਾਂ
ਆਪਣੇ ਆਗੂ ਵੀ ਜਾਂਦੇ ਨੇ।
ਹਾਂਜੀ
ਹਾਂ ਜਿਹਨਾਂ ਨੂੰ ਸਮਝ ਲਿਆ ਨਾ ਕਈ ਵਾਰੀ ਹੋਣ ਬੇਟਾ ਨਾ ਉਹਨਾਂ ਦੋਸਤਾਂ ਨੂੰ ਬੁਲਾ ਲੈਂਦਾ ਜਿਹਨਾ ਨੂੰ ਜਿਆਦਾ ਅਹੁਦਿਆਂ ਦੀ ਸਮਝ ਹੇਗੀ ਐ ਤੇ ਫੇਰ ਉਹ ਉਹ ਵੇਖ ਜਾਂਦੇ ਨੇ ਕੀ ਕਰਨਾ
ਤੇ ਵੀ ਕਰਦੀ ਹੋ ਕੇ ਸ਼ਾਇਦ ਟੈਮ ਲੱਗੇ ਦੋ ਤਿੰਨ ਦਿਨ ਬਾਅਦ
ਹਾਂ
ਦਿਓ ਅਤੇ ਪ ਉਹਦੇ ਥੱਲੇ ਵੀ ਰੱਖੇ ਨੇ ਕੁਛ ਕਈ ਬੰਦੇ ਨੇ ਜਿ ਘਰ ਕਮਰੇ ਕੋਲ ਰੱਖਦੇ ਨੇ ਕੁਛ ਕੁਦੇ ਕੰਮ ਨ ਰੱਖਣ ਵਾਲੇ ਕੁਛ ਨ ਧੁੱਪੇ ਰੱਖਣ ਵਾਲੇ ਥੱਲੇ ਵੀ ਰੱਖਦੇ ਓ
ਉਹ ਫੀ ਸੀ ਤੇ ਰੱਖਿਆ ਤਾਂ ਇੱਕ ਪਾਣੀ ਦੇ ਵਿੱਚ ਪਾਣੀ ਬਦਲਦੇ ਰਹਿੰਦੇ ਨੇ ਉਹਦਾ
ਉਹ ਹੋਣ ਉਹ ਸ਼ਾਇਦ ਹੋਏਗਾ ਮਨੀ ਪਲਾਂਟ ਦਾ ਲਗਾਉਂਦੇ ਨੇ ਕਲੀ ਬੰਦੇ ਉਹ ਪਾਣੀ ਚੁਕਦੇ
ਪਲਾਂਟ ਨੀ ਹੈਗਾ ਪਤਾ ਨੀ ਕੀ ਏ ਮਨੀ ਪਲਾਂਟ ਈ ਸਾਡਾ ਲੱਗਾ ਹੋਇਆ ਉਹੀ ਉੱਥੋਂ ਬੰਨੇ ਤੇ ਉੱਥੋਂ ਥੱਲੇ ਤੱਕ ਲਟਕਦਾ ਪਿਆ
ਅੱਛਾ ਵਧੀਆ ਵਧੀਆ ਹਰਿਆਲੀ ਸਵੇਰੇ ਜਾ ਤੁਸੀਂ ਜਾਂਦੇ ਹੋਗੇ ਹਰਿਆਲੀ ਵੇਖਦੇ ਹੋਗੇ ਸਵੇਰੇ ਪੰਜ ਛੇ ਵਜੇ
ਹਾਂ ਸਵੇਰੇ ਪੰਜ ਛੇ ਵਜੇ ਨਾਲ ਜਾਈ ਦਾ ਤੇ ਉਹ ਪਾਪ ਪਹਿਲਾਂ ਡਰਮ ਭਰਿਆ ਸੀ ਪਾਣੀ ਦਾ ਉਹੀ ਉਹੀ ਹੁਣ ਉਹ ਕਹਿੰਦੇ ਨੇ ਬਰਸਾਤ ਦਾ ਪਾਣੀ ਵਧੀਆ ਹੁੰਦਾ ਹੈ ਤੇ ਉੱਥੇ ਅੱਛਾ ਤੇ ਟੀਨ ਪੇ ਰਹੇ ਨਾ ਤੇ ਉਹਨਾਂ ਚੋਂ ਪਾਣੀ ਬੜੀ ਆਉਂਦਾ ਰਫਤਾਰ ਨਾਲ ਉਹ ਫ ਚੱਲੇ ਨਾ ਭਾਂਡੇ ਲਾਏ ਦੇ ਨੇ ਬਾਲਟੀਆਂ ਡਰਮ ਉਹ ਭਰ ਜਾਂਦੇ ਨੇ ਫਿਰ ਉਹ ਪਾਈ ਦਾ ਪੌਦਿਆਂ ਦੇ ਵਿੱਚ
ਤੁਸੀਂ ਪਾਣੀ ਸੇਵ ਕਰਦੇ ਪਏ ਓ ਬੜਾ ਵਧੀਆ ਤਰੀਕਾ ਪਾਣੀ ਸੇਵ ਕਰਨ ਦਾ ਬਚਾਅ ਕੇ ਰੱਖ ਦਿਓ ਪਾਣੀ
ਪਾਣੀ ਤੇ ਮੈਂ ਬੜਾ ਸੇਵ ਕਰਨੀ ਆ ਮੈਂ ਤੇ ਪਾਣੀ ਕੱਪੜੇ ਧੋ ਗਏ ਨਾ ਜਿਹੜਾ ਪਾਣੀ ਉਹ ਵੀ ਨਈ ਡੋਲਦੀ ਉਹ ਨਾਲ ਕਹਿੰਦੀ ਪੋਚੇ ਮਾਰਦੇ ਇਹਦੇ ਨਾਲ
ਹੂੰ ਬੜੀ ਹੈ ਪਾਣੀ ਬਚਾਉਣਾ
ਪਾਣੀ ਬੜਾ ਬਚਾਉਂਦੇ ਆ ਜਿਸ ਤਰ੍ਹਾਂ ਕੋਈ ਮੋਲ ਲਿਆਂਦਾ ਹੁੰਦਾ
ਨਹੀਂ ਐਸੇ ਪਾਣੀ ਮੂਲ ਨਈ ਮਿਲੇਗਾ ਪਾਣੀ ਬੜੀ ਜਲਦੀ ਖਤਮ ਹੋ ਜਾਣਾ ਉਹ ਬੰਦਾ ਸਮਝੇ ਜੇ ਪਾਣੀ ਦਾ ਬੜਾ ਮੁੱਲ ਹੈਗਾ ਹੋਵੇ ਵੀ ਉਸੇ ਹਰ ਬੰਦਾ
ਪਾਣੀ ਨੂੰ ਬੜਾ ਸੰਭਾਲ ਕੇ ਵਰਤਣੀ ਆ ਮੈਂ
ਹੂੰ ਤੁਹਾਡਾ ਵ ਸ਼ਡਊਲ ਕਿਸ ਸਵੇਰੇ ਕਿਸਛ ਉੱਠ ਗ ਕੀ ਕਰਦੇ ਹੋ ਸਵੇਰੇ ਮਤਲਬ ਉਠ ਕੇ
ਅਸੀਂ ਉੱਠ ਜਾਂਦੇ ਹਾਂ ਮੈਂ ਸਾਢੇ ਪੰਜ ਛੇ ਵਜੇ ਉੱਠ ਜਾਂਦੇ ਆ
ਅੱਛਾ ਜਾ ਸੰਭਾਲਿਆ ਤੁਸੀਂ
ਹਾਂ ਜਦੋਂ ਕੱਪੜੇ ਧੋਣੇ ਹੁੰਦੇ ਨੇ ਉਠਦਿਆਂ ਨਾਲ ਪਹਿਲੋਂ ਮਸ਼ੀਨ ਲਾ ਲਈ ਦੀ ਐ ਕੱਪੜੇ ਪਾਏ ਵਿੱਚ ਹਾਂ ਕੱਪੜੇ ਪਾਏ ਹੀ ਦੇ ਨੇ ਫੇਰ ਕੋਈ ਨਾ ਕੋਈ ਕੰਮ ਕਰ ਲਈਦਾ ਫੇਰ ਉਹ ਕੱਪੜੇ ਕੱਟ ਲਏ ਫੇਰ ਹੋਰ ਬ ਤੇ ਫਰ ਚਲੋ ਇੰਨੀ ਦੇਰ ਨਾਲ ਲਿਆ ਕੱਪੜੇ ਬ ਨਾਲ ਅੰਦਰ ਰਸੋਈ ਦਾ ਕੰਮ ਕਰੀ ਜਾਈਦਾ ਨਾਲ ਨਾਲ ਉਹ ਕਰੀ ਜਾਈਦਾ ਸਾਰੇ ਕੰਮ ਇਕੱਠੇ ਕਰੀ ਜਾਈਦੇ ਨੇ ਫਿਰ ਉਹ ਕੱਪੜੇ ਪਾਣੀ ਚੋਂ ਸਾਰੇ ਪਾਣੀ ਚੋਂ ਉਗਾ ਲਈਦੇ ਨੇ ਤੇ ਉਹ ਪਾਣੀ ਮਸ਼ੀਨ ਵਿੱਚ ਘੱਟ ਜਾਂਦਾ ਫਿਰ ਉਹ ਸਰਫ ਵਾਲਾ ਪਾਣੀ ਮਸ਼ੀਨ ਚ ਹੀ ਪਾ ਦਈਦਾ ਤੇ ਕੁਛ ਥਾਂਵਾਂ ਪੂੰਜਣ ਵਾਸਤੇ ਉਹਨੂੰ ਦੇ ਦਈਦਾ ਬਈ ਆ ਲੈ ਫਰਸ਼ ਪੁੰਜ ਇਹਦੇ ਨਾਲ
ਅੱਛਾ ਬਾਈ ਕਮਰੇ ਨਾਲ ਹੀ ਆ ਜਾਂਦੀ ਮਤਲਬ ਸਵੇਰੇ ਅੱਠ ਸੱਤ ਘੱਟ ਹੋ ਜਾਏ ਜਦੋਂ ਤੁਸੀ ਕੱਪੜੇ ਧੋਂਂਦੇ ਹੋ
ਆ ਜਾਂਦੀ ਹੈ ਅੱਠ ਵਜੇ ਨਾਲ
ਅੱਛਾ ਕੱਪੜੇ ਧੋਂਦੇ ਨਾਲ ਆ ਜਾਂਦੇ ਤਾਂ ਕੰਮ ਕੱਪੜੇ ਧੋਤੇ ਗਏ ਨਾਲ ਪੁੱਛੇ ਹੇ ਪਾਣੀ ਵੀ ਹੋ ਗਿਆ ਦੋਨੋਂ ਕੰਮ ਹੋ ਗਏ
ਉਹਦੇ ਪਿੱਛੇ ਕੱਪੜੇ ਜਲਦੀ ਧੋਈਦੇ ਨੇ ਪਾਣੀ ਉਹਦੇ ਕੰਮ ਆ ਜਾਏਗਾ ਆ ਆ ਨਾਲ ਨਾਲ ਵਿੱਚੋਂ ਕੱਢੇ ਨਾਲ ਆਟਾ ਮਲ ਲਿਆ ਫੇਰ ਕੱਪੜੇ ਹੋਰ ਪਾਏ ਇਨੀ ਦੇਰ ਨੂੰ ਤੇ ਰੋਟੀ ਬਣਾ ਲਈ ਸਾਰਾ ਕੰਮ ਕੱਠਾ ਹੀ ਕਰ ਲੈਂਦੀ ਹਾਂ ਮੈਂ
ਇਹ ਤੇ ਬੜਾ ਵਧੀਆ ਤੁਸੀਂ ਇੰਨੀ ਸਿਆਣੀ ਉਮਰ ਜਿੰਨਾ ਕੰਮ ਕਰਦੇ ਹੋ ਵੀ ਬੜੀ ਕਿਰਪਾ ਤੁਹਾਡੇ ਦੇ ਸਰੀਰ ਬੜਾ ਤੁਹਾਡਾ ਸਾਥ ਦੇ ਰਿਹਾ ਵੇ
ਸ਼ੁਰੂ ਤੋਂ ਕਰਦੇ ਰਹੇ ਨਾ ਬੰਦ ਨਹੀ ਨਾ ਕੀਤਾ ਤੇ ਬੰਦ ਕਰ ਬਹਿ ਜਾਓ ਤੇ ਬਹਿ ਜਾਓ
ਹਾਂ ਬੰਦਾ ਬਹਿ ਜਾਂਦਾ ਫਿਰ ਬੈਠਾ ਰਹਿ ਜਾਂਦਾ ਹਾਂ ਉਹ ਫਿਰ ਕੰਮ ਕੁਛ ਕਰ ਨੀ ਪਾਂਦਾ ਫਿਰ ਹਡੀਆਂ ਜਾਮ ਹੋ ਜਾਂਦੀਆਂ ਬੰਦਿਆਂ ਦੀ
ਉਹ ਉਹ ਅੱਜ ਕੱਲ੍ਹ ਯੋਗਾ ਤੇ ਚਲੇ ਜਾਂਦੇ ਆ ਲੋਕੀ ਅਸੀ ਯੋਗਾ ਤੇ ਨੀ ਜਾਂਦੇ ਅਸੀਂ ਆਪਣੇ ਹੱਥਾਂ ਨਾਲ ਕੰਮ ਕਰਨੇ ਆ ਸਾਰਾ ਸਰੀਰ ਹਿਲਦਾ ਰਵੇ ਉੱਪਰ ਨੀਚੇ ਵੀ ਜਾਈਦਾ ਕੋਠੇ ਤੇ ਵੀ ਚੜੀ ਜਾ ਕੱਪੜੇ ਸੁੱਕਣੇ ਪਾਉਣ ਜਾਣਾ ਉਹ ਤੇ ਹੇਠਾਂ ਵੀ ਜਾਈਦਾ ਬਈ ਉਹ ਹੇਠਾਂ ਉਹ ਪਿੱਛੇ ਕੋਈ ਆਇਆ ਗਿਆ ਚਾਹ ਲੈਣੀ ਹੈ ਕੁਛ ਹੈ ਉੱਪਰ ਥੱਲੇ ਵੀ ਹੁੰਦੇ ਰਈਦਾ ਸਾਰੇ
ਕਸਰਤ ਹੁੰਦੀ ਰਹਿੰਦੀ ਹੈ ਹਨ
ਹਾਂ ਠੀਕ ਏ ਮਤਲਬ ਮੈਂ ਤੇ ਏ ਰੱਖਿਆ ਹੈ ਆਪਣੇ ਆਪ ਨੂੰ
ਇਹ ਬਹੁਤ ਅੱਛੀ ਗੱਲ ਤੁਸੀਂ ਕੀਤੀ ਹੈ ਹਮ ਇਹ ਉਹ ਬਹੁਤ ਜ਼ਰੂਰੀ ਅੱਜ ਕੱਲ੍ਹ ਨਾ ਅੱਜ ਕੱਲ ਮਨਟੇਨ ਰੱਖਣਾ ਬੜਾ ਜ਼ਰੂਰੀ ਹੋ ਗਿਆ ਵੇ ਅੱਜ ਕੱਲ੍ਹ ਨਹੀ ਤਾਂ ਪਿਆ ਨੂੰ ਮੋਟਾਪ ਪਾਦਾ ਥਾਇਰਾਇਡ ਹੋ ਜਾਂਦਾ ਵੇ ਬੰਦਾ ਆਪਣਾ ਖਿਆਲ ਨਾਲ ਰੱਖੇ ਅਤੇ ਬੜਾ ਦਿੱਕਤਾਂ ਆ ਜਾਂਦੀਆਂ ਨੇ ਖਾਣ ਖਾਣ ਪੀਣ ਦਾ ਧਿਆਨ ਰੱਖਣਾ ਜ਼ਰੂਰੀ ਅੱਜ ਕੱਲ
ਮੈਂ ਹਰ ਕੋਈ ਕਹਿੰਦਾ ਮੈਂ ਜੇ ਜੁਆਾਨ ਲੱਗਾ ਹਰ ਕੋਈ ਕਹਿੰਦਾ ਜੁਆਾਨ ਲੱਗਾ ਮੈਂ
ਬਿਲਕੁਲ ਬਿਲਕੁਲ ਸਭ ਨੂੰ ਐ ਵੇ ਬੰਦਾ ਮੈਂ ਸੌ ਸਾਲੋਂ ਹੀ ਜਵਾਨ ਹੋਵਾਂ ਮੈਂ ਤੇ
ਹਾਂ ਜਵਾਨ ਹੈ
ਜ਼ਰੂਰੀ ਹੈ ਨਾ ਪਰ ਆਪ ਤੁਸੀਂ
ਸਾਰੇ ਕਹਿੰਦੇ ਤੁਸੀਂ ਬੜਾ ਮੈਂਟੇਨ ਰੱਖਿਆ ਆਪਣੇ ਆਪ ਨੂੰ ਇੰਨੀ ਉਮਰ ਦੇ ਵਿੱਚ
ਬਿਲਕੁਲ ਤੁਸੀਂ ਰੱਖਿਆ ਵੀ ਹੈ ਵੇ ਇਸ ਵਿੱਚ ਕੋਈ ਦੁਰਾਏ ਨਹੀਂ ਹੈ ਬਹੁਤ ਕਿਰਪਾ ਤੁਹਾਡੇ 'ਤੇ ਹੈਗੀ ਹੈ
ਹਾਂ ਹੋਰ ਸੁਣਾਓ ਬੱਚੇ ਠੀਕ ਠਾਕ ਨੇ
ਹ ਹਾਂਜੀ ਸਭ ਵਧੀਆ ਸਭ ਵਧੀਆ ਮੈਂ ਵੀ ਪੁੱਛਣਾ ਸੀ ਮੈਂ ਕਿਹਾ ਮੈਂ ਪੌਦੇ ਲੈਣ ਜਾਣਾ ਸੀ ਮੈਂ ਪੁੱਛਿਆ ਤੁਹਾਡੇ ਕੋਲ ਕਿਹੜੇ ਕਿਹੜੇ ਪੋਦੇ ਹੈਗੇ ਨੇ ਅਤੇ ਅਸੀਂ ਵੀ ਲਾ ਲਵਗੇ ਦੋ ਚਾਰ ਪੌਦੇ ਤੁਹਾਡੇ ਪੌਦੇ ਜਿਹੜੇ ਹੋਣ ਵਧੀਆ ਵਧੀਆ ਕੋਈ
ਹਾਂ ਮਾਲੀ ਰੱਖ ਲਈ ਨਾ ਇੱਕ ਮਾਲੀ ਰੱਖ ਲਈ ਇੱਕ
ਹਾਂ ਮਾਲੀ ਵੀ ਅਸੀਂ ਰੱਖ ਲਾਂਗੇ ਉਹ ਤੇ ਹਫ਼ਤੇ ਚ ਇੱਕ ਵਾਰੀ ਆ ਕੇ ਦੇਖ ਜਾਂਦਾ ਹਾਂ
ਹਾਂ ਵੇਖ ਜਾਂਦਾ ਵੇ ਉਹ ਫੇਰ ਪੌਦੇ ਵੀ ਏ ਪੌਦੇ ਸਾਡੇ ਵੀ ਘਾਰੇ ਬੜੇ-ਬੜੇ, ਉੱਚੇ-ਉੱਚੇ ਨੇਂ। ਤੇ ਜਾਓ ਛੱਤ ਤੇ ਛੱਤ ਸੋਹਣੀ ਲੱਗਦੀ ਐ ਪੌਦਿਆਂ ਨਾਲ ਤੇ ਫੇਰ ਵੀ ਇੰਨੀ ਨੌਲੇਜ ਨ੍ਹੀਂ ਐ ਸਾਨੂੰ ਉਹ ਵੀ ਕਦੀ-ਕਦਾ ਕਿਸੇ ਨੂੰ ਬੁਲਾ ਕੇ ਵਿਖਾ ਲਈਦੇ ਨੇ। ਅੱਛਾ, ਪਲਾਂਟ ਲਾਏ ਹੋਏ ਨੇਂ।
ਤੁਸੀਂ ਕੋਈ ਸਬਜ਼ੀਆਂ ਨ੍ਹੀਂ ਉਗਾਂਦੇ ਸਬਜ਼ੀਆਂ ਉਗਾ ਲਓ, ਬੰਦਾ ਕਹਿੰਦੇ ਕਰੇਲੇ ਉਗਾ ਲਏ ਕੰਮ ਆ ਜਾਂਦੇ ਨੇ। ਕਦੀ ਮੂਲੀਆਂ ਉਗਾ ਲੀਆਂ ਉਹ ਨੀ ਕਰਦੇ ਤੁਸੀਂ।
ਉਹ ਬਾਂਦਰ ਹੈਗੇ ਨੇ ਨਾ ਖਾਣ ਵਾਸਤੇ ਉੱਤੇ
ਅੱਛਾ ਬਾਂਦਰ ਆਂਦੇ ਤੁਆਡੇ ਕਿੰਨੇ ਆਂਦੇ ਨੇ, ਕਿਸ ਟਾਈਮ?
ਬਾਂਦਰ ਆਂਦੇ ਨੇ ਉਹ ਉਹ ਕੋਈ ਟਾਈਮ ਥੋੜਾ ਉਹਨਾਂ ਦਾ ਉਹ ਚੀਜ਼ਾਂ ਵੀ ਭੰਣ ਜਾਂਦੇ ਨੇ ਥੱਲੇ ਛੱਡ ਜਾਂਦੇ ਨੇ। ਤੇ ਕੋਈ ਚੀਜ਼ ਲੱਗੀ ਹੋਵੇ ਤੇ ਤੋੜ ਜਾਂਦੇ ਨੇ, ਟੈਂਕੀਆਂ ਦੇ ਟੱਕਣ ਵੀ ਥੱਲੇ ਸੜ ਜਾਂਦੇ ਨੇ ਲੋਕ ਲੋਕਾਂ ਦੇ ਘਰ ਉਹਨਾਂ ਨੂੰ ਬਾਂਦ ਬੜਾ ਪਰੇਸ਼ਾਨ ਕਰਦਾ।
ਚਲੋ।
ਟੈਂਕੀ ਚ ਛਲਾਂਗਾਂ ਮਾਰਦਾ ਰੈਂਦਾ। ਹਾਂ, ਹਾਂ।
ਚਲੋ ਚੰਗਾ ਸ਼ੁਕਰੀਆ ਜੀ।